ਹੈਲੋ
ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ
ਸਾ ਸੀ਼ ਕਾਲ ਜੀ। ਹੋਰ, ਤੁਸੀਂ ਠੀਕ ਹੋ?
ਵਧੀਐ, ਤੁਸੀਂ ਦੱਸੋ ਠੀਕ ਹੋ?
ਏ ਹੁਣ ਹਾਂਜੀ, ਬਸ ਸਭ ਵਧੀਆ।
ਠੀਕ ਹੈ ਜੀ। ਹੋਰ, ਕੀ ਕਰ ਰਹੇ ਸੀ?
ਹੋਰ। ਕੁਛ ਨੀ ਹੁਣੇ ਗੲਏ ਰਸੋਈ ਸਾਰੀ ਸਾਫ਼ ਕਰਕੇ ਹਟੇਗੀ, ਸੋਣ ਵਾਲੀ ਸੀਗੀ ਥੋੜ੍ਹੀ ਦੇਰ। ਤੱਕ ਨਿਆਣੇ ਟੀ ਵੀ ਵੇਖਣ ਦੇ
ਠੀਕ ਹੈ ਜੀ, ਕਿੱਦਾਂ ਦਾ ਮਾਹੌਲ ਚੱਲ ਰਿਹਾ, ਅਪਣੇ ਇੱਧਰ ਬੱਚਿਆਂ ਦਾ?
ਬਸ ਸਭ ਹੁਣ ਠੀਕ ਹੀ ਆ ਕੱਲ੍ਹ ਨੂੰ ਇਨਾਂ ਦੇ ਸਕੂਲ ਖੁਲ੍ਹਣ ਨੇ। ਤਾਂ ਕੰਮ ਕਰਨ ਲੱਗੇ ਐ, ਟੀ ਵੀ ਵੇਖਦੇ-ਵੇਖਦੇ ਕੰਮ ਕਰਨ ਦੇ।
ਠੀਕ ਹੈ ਜੀ। ਸਾਡੇ ਤਾਂ ਕਾਫੀ ਜੈਦਾ ਪ੍ਰੋਬਲਮਾਂ ਹੋ ਰਹੀਆਂ ਏੱਧਰ ਬੱਚਿਆਂ ਦੀਆਂ। ਮਤਲਬ ਕਿ ਪੇਰੈਂਟਸ ਦੀ ਕੋਈ ਬੱਚਾ ਨਾ ਕਦਰ ਹੀ ਨੀ ਕਰਦਾ ਗਾ। ਮੈਂ ਦੇਖਿਆ ਅੱਜ ਸਾਡੇ ਏਧਰ ਹੀ ਐ। ਮਤਲਬ ਕਿ ਮੁੰਡੇ ਇਨੇ ਜਿਆਦਾ ਨਸ਼ੇ ਵਿੱਚ ਤੂ ਤੜਾ ਆਪਦੇ ਮਾਂ ਪਿਓ ਨਾਲ ਲੜ ਰਹੇ ਸੀ ਸਾਨੂੰ ਪੈਸੇ ਦੇ ਦੋ ਸਾਨੂੰ ਇਹ ਕਰ ਦੋ ਸੀਂ ਉਹਦਾ ਨਸ਼ਾ ਪੂਰਾ ਕਰਨਾ
ਹਾਂਜੀ
ਬੌਹ ਜੈਦਾ ਅਪਣੇ ਸਾਡੇ ਪੰਜਾਬ ਵਿੱਚ ਏਹ ਆਲੀਆਂ ਨਾ ਗੱਲਾਂ ਦੇਖਣ ਨੂੰ ਮਿਲਦੀਆਂ। ਬਈ ਬੱਚਿਆਂ ਦੇ ਮਾਂ-ਪਿਓ ਦੀ ਕਦਰ ਹੀ ਨੀ ਕਰਦੇ ਪਏ। ਔਨਾਂ ਦੇ ਅੱਗੇ ਬੋਤ ਜੈਦਾ ਬੋਲਦੇ ਆ। ਨਾ ਕਿਸੇ ਦੀ ਗੱਲ ਸੁਣਦੀ ਏ।
ਹਂਜੀ।
ਹੁਣ ਏ ਚੀਜ਼ਾਂ ਮਤਲਬ ਕਿ ਹਨਾ ਅਪਣੀਆਂ ਹੋਣੀਆਂ ਨੀ ਚਾਹੀਦੀਆਂ ਨਾ, ਜਿਨਾਂ ਨੇ ਅਪਾਂ ਨੂੰ ਜਨਮ ਦਿੱਤ ਤਾ ਗਾ ਵਈ ਅਪਾਂ ਔਨਾਂ ਦੀ ਨਾ ਕਦਰ ਕਰਾਂਗੇ ਤੇ ਅੱਗੇ ਜਾ ਕੇ ਅਸੀਂ ਕਦੇ ਵੀ ਸੁੱਖ ਨਹੀਂ ਪਾੰਗੇ ਇਸ ਤੇ ਏਨਾਂ ਗੱਲਾਂ ਨੂੰ ਲੈ ਕੇ। ਹਾਂ, ਨਸ਼ਿਆਂ ਵਾਲਿਆਂ ਮੁੰਡਿਆਂ ਦੇ ਕੁਛ ਜੈਦਾ ਈ ਬੁਰਾ ਹਾਲ ਪੇਯੈ।
ਹਾਂਜੀ, ਹੁਣ ਜਿਵੇਂ ਅਹ ਲੋਕੀ ਕੈੰਦੇ ਆ ਕਿ ਮਾਂ-ਬਾ ਮਾਂ-ਪਿਓ ਹੁੰਦੇ ਐ। ਰੱਬ ਦਾ ਰੂਪ ਹੁੰਦੇ ਹਨ। ਜੇ ਮਾਂ-ਪਿਓ ਪੂਰੀ ਜ਼ਿੰਦਗੀ ਅਪਣੀ ਜਿੰਨਾ ਕਰ ਸਕਦੇ ਉਨਾ ਆਖਰੀ ਤੱਕ ਕਰਦੇ ਆ, ਫਿਰ ਔਨਾਂ ਦੀ ਆਸੇ ਵੇਚ ਨਿਆਣੇ ਹੁੰਦੇ ਐ। ਹੁਣ, ਮੈਂ ਵੀ ਵੇਖਿਆ ਹੀ ਕੇ ਏਥੇ ਵਿਆਹ ਹੋਯਾ ਜਨਾਨੀ ਦੇ ਨਾਲ ਰਲ ਕੇ ਮੁੰਡੇ ਨੇ ਘਰੋ ਕਡਤਾ। ਕਿਤੇ ਹੂੰਦਾ ਮਾਂ-ਪਿਓ ਨੂੰ ਹੋਰ ਛੱਡ ਔੰਦੇ ਹਾਂ। ਹੋਰ, ਲੜਾਈ ਕਰਦੇ ਆ ਪੁਤਰਾ ਨੂੰ ਦੇਤਾ ਛੋਟੇ ਭਰਾ ਨੂੰ ਦੇਤ ਤਾਂ ਅੱਡਵੇਂ
ਹਾਂ, ਹਾਂ। ਸਹੀ ਗੱਲਤ ਐ, ਤੇ ਅਪਨੇ ਆਪ ਦੇਖਦੇ ਆਂ ਹੁਨ ਪੰਜਾਬ ਦੇ ਵਿੱਚ ਬਈ ਮਾਂ-ਪਿਓ ਨੇ ਘਰ ਬਾਰ ਬਣਾ ਕੇ ਦਿੱਤ ਤੇ ਹੁੰਦੇ ਆ ਨਾ ਤੇ ਬਾਦ ਵਿੱਚ ਕੀ ਕਰਦੇ ਐ ਲਾਸਟ ਤੇ ਜਦੋਂ ਔਨਾਂ ਦੀ ਵਾਰੀ ਆੰਦੀ ਔਨਾਂ ਨੂੰ ਸਾਂਭਣ ਦੀ ਦ ਘਰੋਂ ਕੱਢ ਦਿੰਦੇ ਆ ਹਨਾ, ਵ੍ਰਿਧ-ਆਸ਼ਰਮਾਂ ਦੇ ਵੇਚ ਪਾ ਦਿੰਦੇ ਹੈਗੇ। ਬਾਦ ਚ ਘਰੋਂ ਹੀ ਕੱਢ ਦਿੰਦੇ ਐ, ਸਟਾਰਟਿੰਗ ਦੇ ਵਿੱਚ ਦੇਖਦੇ ਔਨਾ ਨੇ ਅਪਾਂ ਨੂੰ ਜਨਮ ਦਿੱਤਾ ਹਨਾ। ਕਿੰਨੇ ਔਖੇ ਹੋ ਕੇ ਓਨਾਂ ਨੇ ਅਪਾਂ ਨੂੰ ਪਾਲਿਆ ਹੁੰਦਾ, ਕਿੰਨੇ ਔਖੇ ਹੋਕੇ ਪੜ੍ਹਾਈਆਂ ਲੱ ਪੜ੍ਹਇਆਂ ਕਰਵਾਈਆਂ ਅਪਾਂ ਨੂੰ।
ਹਾਂ ਜੀ।
ਪਰ ਕਈ ਲੋਕ ਏਦਾਂ ਦੇ ਆ ਕਿ ਓਹ ਏ ਚੀਜ਼ਾਂ ਸੋਚਦੇ ਨੇ ਓ ਪੈਸੇ ਪਿੱਛੇ ਭੱਜ ਜਾਂਦੇ ਐ ਵੀ ਹਾਂ ਵੀ ਸਾਨੂੰ ਸਭ ਕੁਛ ਮੇਨ ਸਾਡੇ ਲਈ ਪੈਸਾ ਹੀ ਹੈ, ਯੇ ਸਾਡਾ ਮਾਂ-ਪਿਓ ਸਾਡੇ ਲਈ ਕੁਛ ਵੀ ਨੀ ਹੈਗਾ।
ਹਾਂਜੀ, ਨਿਆਣੇ ਹੁਣ ਅੱਜ ਕੱਲ੍ਹ ਇਹੀ ਗੱਲ ਤੇ ਰਹਿੰਦੇ ਕਿ ਮਾਂ ਪਿਓ ਨੂੰ ਨਿਆਣਿਆਂ ਵਾਂਗ ਸਾਮਣਾ ਪੈਂਦਾ, ਬੁੱਢੇ ਮਾਂ ਪਿਓ ਨੂੰ। ਤੁਹੀਂ ਤੇ ਨਿਆਣੇ ਵਾਂਗੂ ਸਨ ਨਾ, ਤੁਹੀਂ ਨਿਆਣੇ ਹੀ ਸੀਗੇ ਜਦੋਂ ਤੁਹਾਨੂੰ ਮਾਂ ਪਿਓ ਨੇ ਸਾਂਭਿਆ। ਹੁਣ ਤੁਹਾਡੀ ਵਾਰੀ ਤਾਂ ਤੁਹੀਂ ਮੁਕਰਨ ਦੇ ਹੋ ਆਪਣੀ ਜਿੰਮੇਦਾਰੀ ਤੋਂ ਮੂੰਹ ਮੜਨ ਦੇ ਹੋ। ਤਾਂ ਗਲਤ ਗੱਲ ਆ।
ਇਹ ਤਾਂ ਹੈ ਤੇ ਹੁਨ ਅਕਸਰ ਆਪਾਂ ਦੇਖਦੇ ਆਂ, ਪੇਰੈਂਟਸ ਆਪਣੇ ਆ ਨਾ ਆਪਣੇ ਮਾਂ ਪਿਓ ਮਤਲਬ ਕਿ ਕਈ ਲੋਗ ਲੇਬਰ ਕਰ-ਕਰ ਆਵਦੇ ਬੱਚਿਆਂ ਨੂੰ ਪੜ੍ਹਾਉਂਦੇ ਆ, ਕਿੰਨੇ ਔਖੇ ਹੋ-ਹੋ ਕੇ ਪੜ੍ਹਾਉਂਦੇ ਆ। ਖੇ ਤਾਂ ਦੇ ਵਿੱਚ ਕਿੰਨੀ ਧੁੱਪ ਆਉਂਦੀ ਹੈ। ਕਿੰਨੇ ਧੁੱਪੇ ਤੇ ਆਪਦੇ ਬੱਚਿਆਂ ਨੂੰ ਨਹੀਂ ਕੰਮ ਕਰਨ ਦਿੰਦੇ, ਆਪ ਕਰਦੇ ਆ ਦੇਖਲੋ।
ਹਾਂਜੀ, ਕਈ ਹੁੰਦੇ ਮਾਂ ਪਿਓ ਲਾ ਦਿੰਦੇ ਆਪਣੇ ਨਿਆਣਿਆਂ ਨੂੰ ਕੰਮ ਤੇ ਹੁਣ ਕਈ ਸਾਡੇ ਮਾਂ ਪਿਓ ਸੀਗੇ, ਸ ਪਾ ਭਾਵੇਂ ਆਪੇ ਧੁੱਪ ਚ ਰਹੇ ਸਾਨੂੰ ਛਾਂ ਚ ਰੱਖ ਖਿਆ, ਜਿੰਨਾ ਹੋ ਸਕਿਆ ਸਾਡੇ ਲਈ ਕੀਤਾ। ਮੈਂ ਤਾਂ ਉਸ ਰੱਬ ਨੂੰ ਸ਼ੁਕਰ ਕਰਦ ਦੀ ਕਿ ਮੇਰਾ ਦਿਮਾਗ ਇੱਦਾਂ ਦਾ ਨਹੀਂ ਕਿਤੇ ਵਿਗੜਿਆ, ਮੈਂ ਤਾਂ ਹਮੇਸ਼ਾ ਆਪਣੇ ਮਾਂ ਪਿਓ ਨਾਲ ਹੀ ਖੜੇ ਰਹਿਣਾ ਤੇ ਰੱਬ ਕਰੇ ਹਾਂ ਸਦਾ ਮੇਰੇ ਨਾਲ ਹੀ ਰਹਿਣ ਮੇਰੇ ਘਰ ਦੇ।
ਹਾਂਜੀ-ਹਾਂਜੀ, ਏ ਤੇ ਹੈ। ਬਟ, ਆਪਾਂ ਇਹ ਚੀਜ਼ ਸੋਚ ਲੈਂਨੇ ਆਂ ਕਿਉਂਕਿ ਆਪਾਂ ਪੜ੍ਹੇ ਲਿਖੇ ਹਾਂ, ਆਪਾਂ ਨੂੰ ਹਰ ਇੱਕ ਨਾ ਕੋਈ ਵੀ ਹਨਾ ਪਰ ਜਾਦਾਤਰ ਅਪਾਂ ਦੇਖਨੇ ਆਂ ਵਈ ਕਈ ਤਾਂ ਆਪਦੇ ਪੇਰੈਂਟਸ ਨੂੰ ਛੱਡ-ਛੱਡ ਕੇ ਬਾਰ ਚੱਲ ਜਾਂਦੇ ਹਨਾ। ਓ ਮਗਰੋਂ ਵਿਚਾਰੇ ਕੱਲੇ ਰੇਨ ਰਹਿੰਦੇ ਹੈਗੇ ਹੈ ਨਾ ਤੇ ਫੇਰ ਔਥੇ ਪੈਸਾ ਵੀ ਕੀ ਕਰੂਗਾ ਨਾ ਜਿੱਥੇ ਅਪਣੇ ਮਾਂ-ਪਿਓ ਨੀ ਸਾਡੇ ਨਾਲ ਖੁਸ਼ ਹੈਗੇ।
ਹਾਂਜੀ, ਮਾਂ-ਪਿਓ ਨੂੰ ਰੂਸ ਮਾਂ-ਪਿਓ ਨੇ ਰੂਸ ਜਾਣਾ। ਜੇ ਮਾਂ ਪਿਓ ਨੂੰ ਹੀ ਤੁਈ ਖੁਸ਼ ਨਹੀਂ ਰੱਖ ਪਾਏ ਤੇ ਤੁਹਾਨੂੰ ਕਿਵੇਂ ਖੁਸ਼ੀ ਮਿਲੇਗੀ? ਜਿਹੜੀ ਮਾਂ ਪਿਓ ਨੂੰ ਛੱਡ ਕੇ ਤਾਂ ਉਹਨੂੰ ਖੁਸ਼ੀ ਮਿਲਣ ਦਈ, ਉਹ ਜ਼ਿਆਦਾ ਦਿਨ ਨਹੀਂ ਟਿੱਕਦੀ ਖੁਸ਼ੀ। ਜੇ ਤੁਸੀਂ ਰਬ ਨੂੰ ਵੀ ਦੁਖੀ ਕਰਤਾ, ਫਿਰ ਤੁਹਾਨੂੰ ਕਿਹੜੀ ਖੁਸ਼ੀ ਮਿਲ ਜੂਗੀ।
ਹਾਂਜੀ, ਏ ਤਾਂ ਹੈ। ਬੋਹਤ ਜਾਦਾ ਆਪਨੇ ਤਾਂ ਵੈਸੇ ਵੀ, ਬੋਹਤ ਜ਼ਿਆਦਾ ਏ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨਾ, ਕਦੇ ਵੀ ਕਹਿ ਦਿੰਦੇ ਐ ਵੀ ਆਪਦੇ ਰੱਬ ਦਾ ਕਦੇ ਵੀ ਦਿਲ ਨੀ ਦੁਖਾਣਾ ਚਾਹੀਦਾ, ਇੱਕ ਹਿਸਾਬ ਲਈ ਉਹ ਆਪਣੇ ਰੱਬ ਦਾ ਰੂਪ ਹੀ ਹੁੰਦੇ ਐ।
ਹਾਂਜੀ, ਪੰਜਾਬ 'ਚ ਤਾਂ ਹੁਣ ਮੈਂ, ਹੁਣ ਤਾਂ ਕਾਫੀ ਟਾਈਮ ਹੋ ਗਿਆ ਪੰਜਾਬ ਛੱਡੇ ਹੋਏ ਲੇਕ ਨ ਵੇਖਿਆ ਅਸੀਂ, ਬੋਤ ਵੇਖਿਆ ਕਿ ਪੰਜਾਬ 'ਚ ਤਾਂ ਨਸ਼ੇ ਬੋਤ ਹੀ ਆਮ ਆ।
ਹਾਂ।
ਹਰ ਦੂਜੇ ਬੰਦਾ ਤੇ ਪੰਜਾਬ 'ਚ ਨਸ਼ਿਆਂ ਨੂੰ ਬੋਤ ਆਮ ਕਰ ਰੱਖਿਆ ਕਿ ਏਨੇ ਪੀਲੀ। ਕੋਈ ਵੀ ਤਿਉਹਾਰ ਹੈ ਤਾਂ ਇਹਨਾਂ ਨੇ ਏਦਾਂ ਪੀਣੀ ਜਿਵੇਂ ਪੀਨਾ ਬੋਤ ਵਧੀਆ ਚੀਜ਼ ਹੁੰਦੀ।
ਹਾਂਜੀ-ਹਾਂਜੀ, ਏ ਤਾਂ ਹੈ। ਤਾਂ ਹੀ ਤਾਂ ਫੇਰ ਏਦਾਂ ਜਾਦਾ ਆਪਾਂ ਨੂੰ ਹੁਨ ਪ੍ਰੋਬਲਮਾਂ ਦਾ ਸਾਹਮਣਾ ਕਰ ਰਿਹਾ, ਕਰਨਾ ਪੈ ਰਿਹਾ ਹੈਗਾ।
ਹਾਂਜੀ‌। ਮਾਂ ਪਿਓ ਫੇਰ ਵੀ ਕਿੰਨਾ ਵੀ ਕੁੁਸ਼ ਹੋ ਜੇ, ਮਾਂ ਪਿਓ ਦਾ ਧਿਆਨ ਰੱਖਣਾ ਚਾਹੀਦਾ। ਕੋਲਾਦ ਈ ਮਾਂ ਪਿਓ ਦਾ ਆਖਰੀ ਆਸਰਾ ਹੁੰਦੀ।
ਹਾਂਜੀ-ਹਾਂਜੀ ਇਹਦਾ ਕੋਈ ਕਿਹੇ ਦੀ ਗੱਲ ਹੀ ਨਹੀਂ ਮੰਨਦਾ ਅੱਜ ਕੱਲ੍ਹ ਛੋਟੇ ਬੱਚੇ ਦੇ ਤੇ ਛੋਟੇ ਬੱਚੇ ਵੀ ਅੱਜ ਕੱਲ੍ਹ ਦੇ ਬਹੁਤ ਜ਼ਿਆਦਾ ਜਿੱਦ ਕਰਦੇ ਆ ਮਾਪੇ ਦੇ। ਅੱਗੇ ਬੋਲਦੇ ਆ, ਗਾਲਾਂ ਕੱਢਦੇ ਆ, ਬਹੁਤ ਬੁਰਾ ਬੋਲਦੇ ਆਮ ਹੀ ਇਹ ਚੀਜ਼ਾਂ ਦੇਖ ਦੇਖਣ ਨੂੰ ਮਿਲਦੀਆਂ ਆਪਾਂ ਨੂੰ
ਹਾਂਜੀ। ਪਹਿਲਾਂ ਦੇ ਜ਼ਮਾਨੇ ਚ ਤਾਂ ਮਾਂ ਪਿਓ ਦੀ ਨਜ਼ਰ ਵੀ ਨ ਦੀ ਵੀ ਲੋੜਨੀ ਹੁੰਦੀ ਸੀ। ਨਿਆਣਿਆਂ ਦੀ ਹਿਮਤ ਨਹੀ ਹੁੰਦੇ ਹੀ, ਮਾਂ ਪ ਉਹਦੇ ਅੱਗੇ ਬੋਲਦੇ ਹੁਣ ਤਾਂ ਅੱਗੇ ਤਾਂ ਅੱਗੇ ਜਾਂਦੇ।
ਜਾਂਦੇ ਸੀ। ਹੁਣ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਜਿੰਨਾ ਮਰਜ਼ੀ ਕੋਈ ਕਿਸੇ ਨੂੰ ਕੁਛ ਕਹੀ ਜਾਵੇ ਖਤ ਹੀ ਨਹੀਂ ਕਰਦੇ ਗੱਲ ਹੀ ਨਹੀਂ ਮੰਨਦੇ ਕਿਸੇ ਦੀ ਉਹ।
ਹੁਣ ਤਾਂ ਨਿਆਣੇ ਨੂੰ ਲੱਗਦਾ ਕਿ ਮਾਂ ਪਿਓ ਕਹਿੰਦੇ ਤਾਂ ਗਲਤ ਕਹਿੰਦੇ ਜੇ ਮਾਂ ਪਿਓ ਕਹਿੰਦੇ ਤਾਂ ਅਸੀਂ ਕਿਉਂ ਨਾ ਕਹੀਏ ਜੇ ਮਾਂ- ਪਿਓ ਡੱਟਣ ਦੇ ਤਾਂ ਅਸੀਂ ਵੀ ਅੱਗੋਂ ਜਵਾਬ ਦੇਣੇ
ਪਹਿਲਾਂ ਬੱਚੇ ਮਾਂ- ਪਿਓ ਤੋਂ ਡਰਦੇ ਸੀ। ਅੱਜ ਕੱਲ੍ਹ ਦੇ ਮਾਂ ਪਿ ਪਿਓ ਹੀ ਬੱਚਿਆਂ ਤੋਂ ਡਰਦੇ ਹੈਗੇ ਵੀ ਇਹ ਨਾ ਕੁਛ ਗਲਤ ਕਰ ਲੈਣ। ਹਾਂ ਧਮਕੀਆਂ ਦਿੰਦੇ ਅਸੀਂ ਮਰ ਜਾਗੇ। ਸਾਡੀ ਗੱਲ ਨਾ ਮੰਨੋਗੇ ਤੇ ਅਸੀਂ ਇਹ ਕਰ ਲਾਂਗੇ ਵੋ ਕਰ ਲਾਂਗੇ।
ਹਾਂਜੀ ਇਹ ਸਾਡੇ ਤਾਂ ਏ ਲਾਗੇ ਦੀ ਗੱਲ ਆ। ਹਲੇੇ ਨਿਆਣਾ ਇੰਨਾ ਵੱਡਾ ਵੀ ਨੀ ਛੋ -ਛੋਟਾ ਹੀ ਨਿਆਣਾ ਵੀ ਕ ਸਾਲ ਦਾ ਤੇ ਉਹਦੀ ਮਾਂ ਉਤੋਂ ਡਰਦੀ। ਉਹ ਨੀ ਇੰਨਾ ਡਰਦਾ ਮਾਂ ਤੋਂ।
ਹੂੰ, ਹੂੰ ਏਦਾਂ ਹੀ ਆ ਬਸ ਨਿੳਜ਼ ਦੇਖਦੀ ਹਾ।
ਤਾਂ ਹੁਣ ਆ ਮੀ
ਜਿੱਦਾਂ ਹੁਣ ਤੁਹਾਨੂੰ ਸਭ- ਕੁਛ ਆਉਂਦਾ ਹੀ ਹੈਗਾ। ਕਈ ਮਾਂ- ਪਿਓ ਬਿਮਾਰ ਪਏ ਹੁੰਦੇ। ਕੋਈ ਦੇਖਭਾਲ ਹੀ ਨਹੀਂ ਕਰਦਾ। ਕੋਈ ਦਵਾਈ ਨੀ ਦਵਾਉਂਦਾ ਉਹਨਾਂ ਨੂੰ। ਨਹੀਂ ਬਸ ਉਹ ਵਿਚਾਰੇ ਮਰ ਜਾਂਦੇ ਐ, ਬਾਈ ਮੰਜੇ ਤੇ ਰਹਿ ਜਾਂਦੇ ਐ।
ਜਦ ਤੱਕ ਜਿਉਂਦੇ ਉਦੋਂ ਤੱਕ ਇਹਨਾਂ ਨੇ ਕਦਰ ਨੀ ਕਰਨੀ। ਬਾਅਦ ਚ ਇਹਨਾਂ ਨੇ ਇੰਨਾ ਰੌਲਾ ਪਾਉਣਾ ਏ। ਕਿ ਹਾਏ ਮੇਰੇ ਮਾਂ ਸੀਗੀ। ਹਾਏ ਮੇਰਾ ਪਿਓ ਸੀਗਾ।
ਹਮ ਭਾਵੇ ਕੋਈ ਇੱਛਾ ਵਾਲੇ ਬੰਦੇ ਦੀ ਅੱਜ ਕੱਲ ਕਦਰ ਨੀ ਹੈਗੀ।
ਹਾਂਜੀ।
ਹਮ ਇਹ ਆਪਣਾ ਪੰਜਾਬ ਪੇ, ਸਾਡਾ ਪੰਜਾਬ ਪਿੱਛੇ ਰਹਿ ਰਿਹਾ। ਨਹੀਂ ਤਾਂ ਕੀ ਨਹੀਂ ਹੋ ਸਕਦਾ ਹਨਾ, ਸਭ ਕੁਛ ਹੀ ਹੋ ਸਕਦਾ ਜੇ ਆਵਦੇ ਰੱਬ ਨੂੰ ਹੀ ਏਦਾਂ ਕਰ ਲਾਂਗੇ ਤੇ ਫੇਰ ਆਪਾਂ ਕਦੇ ਖੁਸ਼ ਰਹਿ ਹੀ ਨੀ ਸਕਦੇ।
ਹਾਂਜੀ।
ਹਨਾ ਆਪਾਂ ਕਹਿ ਸੀ ਨਾ ਦੁਆਵਾਂ ਨਾਲ ਹੀ ਹਨਾ ਆਪਾਂ ਨੂੰ ਜੀਵਨ ਦੇ ਵਿੱਚ ਉਹਨਾਂ ਨੂੰ ਸਫਲਤਾ ਮਿਲਦੀ ਹੈ। ਜੇ ਮਾਂ ਪਿਓ ਦੀਆਂ ਦਵਾਵਾਂ ਆਪਣੇ ਨਾਲ ਹਾ ਤਾਂ ਆਪਾਂ ਕਦੇ ਵੀ ਦੁਖੀ ਨਹੀਂ ਹੋਵਾਂਗੇ ਹਮੇਸ਼ਾ ਖੁਸ਼ ਰਵਾਂਗੇ ਵਧੀਆ। ਹੈਪੀ ਫੈਮਿਲੀ ਰਹੂਗੀ। ਤਾਂ ਸਾਰੀ ਦੁਨੀਆਂ ਕਹਿ ਸਕਦੇ ਆ ਵੀ ਆਪਣੇ ਨਾਲ।
ਹਾਂਜੀ ਹੁਣ ਕੁੜੀਆਂ ਦਾ ਤਾਂ ਹਮੇਸ਼ਾ ਪਰਿਵਾਰ ਹੀ ਰਹਿੰਦਾ। ਪਹਿਲਾਂ ਵਿਆਹ ਤੋਂ ਪਹਿਲਾਂ ਪਰਿਵਾਰ ਫਿਰ ਬਾਅਦ ਚ ਵੀ ਪਰਿਵਾਰ ਇੱਕ ਸਾਡੇ ਕੋਲ ਮਾਂ- ਪਿਓ ਦੂਜੇ ਆ ਜਾਂਦੇ ਉਹਨਾਂ ਦਾ ਵੀ ਧਿਆਨ ਰੱਖਣਾ ਫਿਰ
ਹਾਂ ਤੁਹਾਨੂੰ ਦੇਖਣੀਆਂ ਚਾਹੀਦੀ ਮੁੰਡਿਆਂ ਨੂੰ ਵੀ ਜਾਣਾ ਸੋਚਣਾ ਚਾਹੀਦਾ। ਕੁੜੀਆਂ ਨੂੰ ਵੀ ਦੋਨਾਂ ਧਿਰਾਂ ਨੂੰ ਸੋਚਣਾ ਚਾਹੀਦਾ। ਫੇਰ ਹੀ ਸਭ ਕੁਛ ਏ ਵਧੀਆ। ਇੱਕ ਹੈਪੀ ਫੈਮਲੀ ਬਣ ਕੇ ਰਹਿ ਸਕਦੀ ਹੈ। ਨਹੀਂ ਤਾਂ ਕੁਛ ਵੀ ਨਹੀਂ ਹੋ ਸਕਦਾ। ਫੇਰ ਹੀ ਵਰਿੱਧ ਆਸ਼ਰਮਾਂ ਬੰਦ ਹੋਣਗੇ। ਜੇ ਦੋਨਾਂ ਤਿਰਾਂ ਹਨਾ ਵੀ ਇਹ ਚੀਜ਼ਾਂ ਸੋਚਣਗੀਆਂ ਤਾਂ।
ਹਾਂਜੀ।
ਪਰਤ ਜਾਣਾ ਹੋਰ ਲੋਕ ਕੀ ਕੋਸ਼ ਨਹੀਂ ਕਰਦੇ ਗੇ।
ਬਹੁਤ ਜਲਦ ਕਿਸੇ ਨੇ ਮਾਂ ਪਿਓ ਨੂੰ ਮਾਰਤਾ ਕਿਹੇ ਨੇ ਕਿਹੇ ਮਾਂ, ਮਾਂ ਆਪਣੇ ਬ ਨਿਆਣਿਆਂ ਨੂੰ ਧੋਖਾ ਦੇ ਕੇ ਭੱਜ ਗਈ। ਹੋਣ ਤਾਂ ਇੱਦਾਂ ਦੇ ਕੇਸ ਨੇ ਕਦੇ ਸੁਣਦੇ ਵੀ ਡਰ ਲੱਗਦਾ। ਕੀ ਕੀ ਹੁੰਦੇ ਆ ਅੱਜ ਕੱਲ।
ਔਰ। ਦੁਲਾਮਪਾਂ ਨੂੰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਆ। ਕਹਿੰਦੇ ਹੁਨੇ ਨਾ ਵੀ ਉਹਨੂੰ ਆਪਾਂ ਨੂੰ ਉਹਦੇ ਮਾਂ- ਪਿਓ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦ। ਉਹਨਾਂ ਨੇ ਆਪਣਿਆਂ ਲਈ ਕਿੰਨੀਆਂ ਕੁਰਬਾਨੀਆਂ ਕੀਤੀਆ। ਆਪ ਧੁੱਪੇ ਸਾੜ -ਸੜ ਕੇ ਆਪਣੇ ਲਈ ਕੰਮ ਕੀਤਾ। ਆਪ ਵਿਚਾਰਿਆਂ ਨੇ ਇੰਨਾ ਪਸੀਨੋ- ਪਸੀਨੀ ਹੋ -ਹੋ ਕੇ ਨਾ ਕੰਮ ਕੀਤਾ ਹੁੰਦਾ ਆਪਣੇ ਲਈ।
ਹਾਂਜੀ।
ਜਲਦੀ ਔਲਾਦ ਕਦਰ ਨੀ ਕਰਦੀ ਮਾਂ- ਪਿਓ ਦੀ ਬਿਲਕੁਲ ਵੀ।
ਹਾਂਜੀ ਲੋਕਾਂ ਹੁਣ ਨਿਆਣਿਆਂ ਨੂੰ ਵੀ ਅੱਗੇ ਤੋਂ ਸੋਚਣਾ ਚਾਹੀਦਾ। ਹੁਣ ਵਰਿਧ ਆਸ਼ਰਮ ਲੋਕਾਂ ਨੇ ਤਾਂ ਆਪ ਬਣਾ ਹੀ ਕੇ ਜੀ ਦੇ ਕਰਦੇ ਨਾ ਹੁਣ ਜਿਹਦਾ ਕੋਈ ਨਾ ਹੋਵੇ। ਉਹ ਵਰਿਧ ਆਸ਼ਰਮ ਆ ਜੀਏ। ਲੇਕਿਨ ਲੋਕਾਂ ਨੇ ਤਾਂ ਉਹਦਾ ਗਲਤ ਹੀ ਮਤਲਬ ਕਢ ਲਿਆ ਮਾਂ ਬੁੱਢੀ ਹੋ ਗਈ ਉਹਨੂੰ ਛੱਡ ਆਉ ਪਿਓ ਰਹਿ ਗਿਆ ਉਹਨੂੰ ਛੱਡ ਆੳ। ਹ
ਹਾਂ
ਬਹੁਤ
ਚ ਅੱਜ ਕੱਲ੍ਹ ਇਹਨਾਂ ਚੀਜ਼ਾਂ ਨੂੰ ਲੈ ਕੇ ਹਾਂਵੇ ਦੇਖਦੇ ਆਗੇ ਮਾਂ ਪਿਓ ਨਾਲ ਲੜ ਲੜਕੇ ਪੈਸੇ ਖੋਹ ਲਿੰਦੇ ਆ ਹਾਂ ਸਾਨੂੰ ਪ੍ਰੋਪ ਛੁੱਟੀਆਂ ਦਿਓ ਸਾਨੂੰ ਘਰ ਦਿਓ। ਵੀ ਸਾਨੂੰ ਤੁਸੀਂ ਨੀ ਚਾਹੀਦੇ ਸਾਨੂੰ ਪ੍ਰੋਪਰਟੀਆਂ ਚਾਹੀਦੀਆਂ ਸਾਨੂੰ ਘਰ ਚਾਹੀਦਾ ਸਾਨੂੰ ਪੈਸਾ ਚਾਹੀਦਾ ਬਸ। ਆਹ ਚੀਜ਼ਾਂ ਰਹਿ ਗਈਆਂ ਬਸ ਉਹ ਦੇਖਣ ਨੂੰ ਅੱਜ ਕੱਲ੍ਹ
ਹਾਂਜੀ
ਗੱਲ ਪੈਸੇ ਦੀ ਕਦਰ ਹੈਗੀ ਪਰ ਬੰਦੇ ਦੀ ਕਦਰ ਨਹੀਂ ਹੈਗੀ।
ਹਾਂਜੀ ਆਪਣੇ ਮਾਂ ਪਿਓ ਆਪਣੇ ਭੈਣ ਭਰਾਦਰ ਨਾਲ ਭੈਣ ਭੈਣ ਭੈਣਾਂ ਲੜਦੇ ਰਹਿੰਦੇ ਹਾਂ ਅੱਜ ਕੱਲ੍ਹ ਲੋਕੀ ਮੈਨੂੰ ਪ੍ਰੋਪਰਟੀ ਇਹਨੂੰ ਕੱਟ ਦੋ ਮੈਨੂੰ ਜ਼ਿਆਦਾ ਦਓ ਇਹਨੂੰ ਜ਼ਿਆਦਾ ਦੇਤੀ ਮੈਨੂੰ ਇਹਨੇ ਘੱਟ ਦਿੱਤੀ। ਚਲੋ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ। ਆਪਾਂ ਫੇਰ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ।
ਹਾਂਜੀ ਓਕੇ।
ਠੀਕ ਹੈ।